ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਹਾਲ ਕੀ ਹਾਲ ਚਾਲ ਨੇ?
ਬਸ ਵਧੀਆ ਜੀ ਤੁਸੀਂ ਦੱਸੋ?
ਹੋਰ ਕੀ ਅੱਜ ਕੱਲ? ਹੋਰ ਕੀ ਅੱਜ ਕੱਲ ਫਿਊਚਰ ਪਲੈਨ ਕੀ ਕੀਤਾ ਜੇ?
ਜੀ ਮੈਂ ਸੋਚਿਆ ਸੀ ਬਾਹਰ ਜਾਣਗੇ ਸੋਚੀਏ ਸੀ।
ਪਤਾ ਕੀ ਹੈਜੀ, ਇੱਥੇ ਤੁਹਾਨੂੰ ਪਤਾ ਕੰਮ ਤੱਦਾ ਹੈ ਨੀ ਇੰਡੀਆ
ਹਾਂ ਸਹੀ ਗੱਲ ਏ।
ਅੱਜ ਕੱਲ ਪੜ੍ਹੇ ਲਿਖੇ ਲੋਕ ਵੀ ਨਾ ਅਨਇੰਪਲਾਇਡ
ਬਿਲਕੁਲ ਜੀ, ਬਿਲਕੁਲ ਕੋਮਰੈਨ
ਕੰਮ ਨੀ ਮਿਲ ਰਿਹਾ, ਆਪਾਂ ਵੀ ਇਹੀ ਸੋਚਿਆ ਕਿਉਂਕਿ ਜਬ ਤੱਕ ਕੰਮ ਨੀ, ਆਪਾਂ ਬਾਹਰ ਚਲੇ ਜਾਈਏ
ਹਾਂ, ਔ ਤੇ ਹੈ।
ਨ ਆਪਾਂ ਇੱਧਰ ਕਮਾਣੇ ਨੇ ਮਹੀਨੇ ਚ, ਉੱਧਰ ਦਾ ਬਾਹਰ ਵੀ ਕਮਾ ਸਕਦੇ ਹਾਂ-
ਬਿਲਕੁਲ ਜੀ ਬਿਲਕੁਲ ਉੱਥੇ ਤੁਸੀਂ ਦਸ ਦਿਨ ਚ ਕਮਾ ਸਕਦੇ ਹੋ।
ਹਾਂ, ਸਹੀ ਗੱਲ ਐ, ਉਦਰ ਇਕ ਹਫ਼ਤੇ ਚ ਕਮਾ ਲੈਂਨੇ ਆਂ, ਜਿੰਨੇ-
ਹਫ਼ਤੇ ਚ ਹਫ਼ਤੇ ਚ ਰਾਮ, ਸਹੀ ਗੱਲ ਐ ਜੀ। ਪਤਾ ਕੀ ਜੀ ਬਾਹਰ ਹੈਗੀ, ਕੰਮ ਵੀ ਹੈਗਾ, ਤੇ ਵੈਲਿਊ ਵੀ ਬੜੀ ਹੈ ਪੈਸੇ-
ਸਹੀ ਗੱਲ ਹੈ।
ਇਥੇ ਕੋਈ ਵੈਲਿਊ ਨਹੀਂ ਹੈਗੀ, ਇੱਥੇ ਮਹੀਨੇ ਚ ਬੰਦੇ ਦਸ-ਪੰਦਰਾਂ ਹਜ਼ਾਰ ਕਮਉਣੇ ਉੱਥੇ-
ਹਾਂ ਸਹੀ ਗੱਲ ਇੱਧਰ ਫੇਰ ਖਰਚੇ ਵੀ ਨੀ ਨਿਕਲਦੇ ਨੇ ਕਾਰ ਦੇ ਖਰਚੇ ਹੀ ਇੰਨੇ ਹੁੰਦੇ ਨੇ ਏਧਰ ਸਮਾਨ ਅੱਜ ਕੱਲ੍ਹ ਇੰਨੇ ਮਹਿੰਗੇ ਆ ਰਹੇ ਨੇ ਬਜ਼ਾਰੋਂ।
ਜੀ ਦਸ, ਪੰਦਰਾਂ ਪੰਦਰਾਂ ਹਜ਼ਾਰ ਵਿੱਚ ਦੇ ਮਹੀਨੇ ਦਾ ਮੁਸ਼ਕਿਲ ਨਾਲ ਰੋਟੀ ਖਾਂਦਾ ਬੰਦਾ।
ਤਿੰਨ-ਤਿੰਨ ਟਾਈਮ ਦੀ ਵੀ ਨੀ ਦੋ ਟੈਮ ਦੀ ਮਸਾ ਰੋਟੀ ਖਾਂਦਾ ਹੈ ਜੀ।
ਹਮ ਅਗਲਾ ਬੱਚਾ ਕਿਵੇਂ ਪੜ੍ਹਾਏਗਾ ਆਪਣੇ।
ਸਾਹੀ ਗੱਲ ਏ।
ਹੋਰ ਬਿਜਲੀ ਦੇ ਬਿੱਲ ਕਿੱਥੋਂ ਦੇਵੇਗਾ?
ਬੜਾ ਔਖਾ ਹੋ ਜਾਂਦਾ ਜੀ।
ਹੂ
ਜੈ ਰਾਮ ਮੰਨੇ ਦਾ ਭੇਜਿਆਲਾ ਇੱਕ ਡੇਢ ਲਾੱਖ- ਪੰਦਰਾਂ ਹਜ਼ਾਰ ਦਾ ਘਰ ਦਾ ਖਰਚਾ ਨਿਕਲਦਾ ਐ, ਮਹੀਨੇ ਦਾ। ਬਿਜਲੀ ਦਾ ਬਿੱਲ ਹੋ ਗਿਆ, ਹੋਰ ਰਾਸ਼ਨ ਵਗੈਰਾ ਹੋ ਗਿਆ।
ਔਹੀ ਤੇ ਬੱਚਿਆਂ ਦੀ ਫੀਸਾਂ ਹੈਗੀਆਂ ਨੇ।
ਹਰ ਸਾਲ ਕਿਸ਼ਤਾਂ, ਹਰ ਮਹੀਨੇ- ਬੁਕਸ, ਪੈਸਾ-
ਬਿਲਕੁਲ ਜੀ ਬਿਲਕੁਲ। ਖਰਚਾ ਵੀ ਬੜਾ ਹੈਗਾ ਜੀ। ਪਤਾ ਕੀ ਹੈ ਜੀ, ਬੰਦੇ ਨੇ ਖਰਚੇ ਜ਼ਿਆਦਾ ਵਧਾ ਲਏ ਨੇ, ਕਮਾਈ ਉਹਨੀ ਹੈ ਨਹੀਂ।
ਚੀਜ਼ਾਂ ਮਹਿੰਗੀ ਵੀ ਤਾਂ ਹੋ ਗਈਆਂ ਹੈਂ, ਕਮਾਈ ਅਗਰ ਇੰਨੀ- ਇਨੀ ਵੀ ਹੈ। ਫਿਰ ਵੀ ਚੀਜ਼ਾਂ ਜ਼ਿਆਦਾ ਮਹਿੰਗੀਆਂ-
ਮੈਂ ਔਹੀ ਤੇ ਕਹਿ ਰਿਹਾ। ਚੀਜ਼ ਔਹੀ ਤੇ, ਚੀਜ਼ਾਂ ਜ਼ਿਆਦਾ ਮੈਗੀਆਂ ਹੈਗੀਆਂ ਨੇ, ਕਮਾਈ ਬਿਲਕੁਲ ਵੀ ਨਹੀਂ ਹੈ।
ਕਮਾਈ ਬਿਲਕੁਲ ਨੀ ਹੈਗੀ, ਅੱਜ ਕੱਲ੍ਹ
ਔਹੀ ਤੇ ਅਮੀਰ ਬੰਦਾ ਹੀ ਅਮੀਰ ਹੋਈ ਜਾਂਦਾ, ਗ਼ਰੀਬ ਬੰਦਾ ਗਰੀਬ ਹੋਈ ਜਾਂਦਾ
ਜਿਨੂੰ ਵਧੀਆ ਕੰਮ ਮਿਲਿਆ ਹੋਇਆ ਹੈ, ਔਹ ਤਾਂ ਲੱਗਿਆ ਹੋਇਆ ਆਪਣਾ
ਪਤਾ ਕੀ ਹੈ ਜੀ ਜਿਹੜੇ ਅਮੀਰ ਬੰਦੇ ਹੁੰਦੇ ਨੇ ਉਹ ਆਪਣਾ ਪੈਸਾ ਇਨਵੈਸਟ ਕਰ ਦਿੰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਰੇਟ ਵਧਣਾ ਹੀ ਵਧਣਾ ਔ ਐਵੇਂ ਈ ਥੋੜ੍ਹੀ ਅਮੀਹ ਹੈ ਕਿਨ
ਔਨਲਾਈਨ, ਅਮੀਰ ਲੋਕਾਂ ਨੂੰ ਅੱਜ ਕੱਲ ਔਨਲਾਈਨ ਹੀ ਬੜਾ ਫਾਇਦਾ ਆਪਣਾ ਪੈਸਾ ਅੱਗੇ ਇਨਵੈਸਟ ਕਰ ਦਿੰਦੇ ਨੇ
ਬਿਲਕੁਲ ਜੀ-ਬਿਲਕੁਲ ਜੀ, ਤੁਸੀਂ ਯਾਰ ਭਾਜੀ ਤੁਸੀਂ ਐ ਵੇਖੋ, ਔਨਲਾਈਨ ਜਿੱਦਾਂ ਮਤਲਬ ਔ, ਔ ਅਮੀਰ ਬੰਦੇ ਹੈਗੇ ਨੇ ਜਿੱਦਾਂ
ਹਾਂਜੀ
ਔ ਆਪਣੀ ਰੀਲਾਂ ਬਣਾਉਂਦੇ ਨੇ ਇੰਸਟਾਗ੍ਰਾਮ ਤੇ ਪਾਉਂਦੇ ਨੇ ਸੋਹਣੇ ਕੱਪੜੇ ਪਾ ਕੇ ਏਦਾਂ ਤਿਆਰ ਹੋ ਗਏ ਵੀ ਕਿੰਨੇ ਵਿਊ ਆ ਕਿੰਨਾ ਪੈਸਾ ਆਉਂਦਾ ਉਹਨਾਂ ਨੂੰ
ਸਹੀ ਗੱਲ ਹੈ ਅੱਜ ਕੱਲ੍ਹ ਚਾਲੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕੀ ਪੈਸੇ ਜ਼ਿਆਦਾ ਕਮਾ ਸਕਦੇ ਨੇ ਅੱਜ ਕੱਲ੍ਹ
ਵੀ ਇੱਕ ਬੜਾ ਜ ਅੱਜ ਕੱਲ੍ਹ ਤਾਂ ਜੀ ਨੌਕਰੀਆਂ ਕਿੱਥੇ ਰਹੀਆਂ ਜੇ ਅੱਜ ਕੱਲ੍ਹ ਤਾਂ ਵਰਕ ਫਰੋਮ ਹੋਮ ਚੱਲ ਰਿਹਾ ਸਭ ਤੋਂ ਜ਼ਿਆਦਾ
ਹਾਂ ਵਰਕ ਫਰੋਮ ਹੋਮ ਸਭ ਤੋਂ ਵਧੀਆ ਨੌਕਰੀਆਂ ਦਾ ਅੱਜ ਕੱਲ ਪੰਦਰਾਂ ਤੋਂ ਵੀਹ ਹਜ਼ਾਰ ਇਸ ਤੋਂ ਉੱਪਰ ਤਾਂ ਦਿੰਦੇ ਨੀ ਮੋਸਟ ਟੈਲਟੇਡ ਹੋ ਨਾ ਉਹਨੂੰ ਦੇ ਸਕਦੇ ਨੇ ਤੀਹ ਤੋਂ ਪੈਂਤੀ ਬਸ ਇਸ ਤੋਂ ਜ਼ਿਆਦਾ ਨੀ ਹੈ ਕਿਸੇ ਵੀ ਕੰਪਨੀ ਵਗੈਰਾ ਵਿੱਚ
ਬਿਲਕੁਲ ਉਹਹੀ ਉਹਦੇ ਤੇ ਬੜਾ ਪ੍ਰੈਸ਼ਰ ਆਉਂਦਾ ਹੈ
ਪ੍ਰੈਸ਼ਰ ਪਾ ਦਿੰਦੇ ਨੇ ਕੰਮ ਦਾ ਸੋ ਟੈਂਸ਼ਨਾਂ, ਲੈ ਕੇ ਸੌਦਾ ਹੈ ਤੀਹ ਪੈਂਤੀ ਹਜ਼ਾਰ ਦੀ ਨੌਕਰੀ ਪਿੱਛੇ ਇਦ ਬਾਹਰ ਨੀ ਹੈ ਨਾ, ਬਾਹਰ ਬੰਦਾ ਆਪਣੇ ਦਿਨ ਦੀ ਸ਼ਿਫਟ ਲਾਉਦਾ ਹੈ ਟੇ ਕਹਿਦਾ ਨੀ ਅਗਲੇ ਦਿਨ ਜਾਣਾ ਹੈ, ਨਹੀ ਜਾਣਾ
ਔਹੀ ਹੈ, ਇਥੇ ਰੋਹ ਸੋ ਟੈਂਸ਼ਨ ਹੇਗੀਆ ਨੇ
ਬਹੁਤ ਟੈਂਨਸ਼ਨ ਹੈਗੀ ਐ, ਕੰਮ ਦੀ ਅੱਗੇ ਜੋ, ਜਿਹਨੂੰ ਕੰਮ ਦੇਣਾ ਹੈ
ਬਿਲਕੁਲ ਜੀ ਬਿਲਕੁਲ
ਕੀ ਚੀਜ਼ ਹੈਗੀ, ਇੰਡੀਆ ਇਸ ਬਸ ਨੌਕਰੀਆਂ ਘੱਟ ਹੈਗੀਆਂ ਪਰ ਫੋ ਵਧ ਹੈਗਾ ਜੇ ਕੰਮ
ਵਧੀਆ ਭਾਜੀ ਜਿੱਦਾਂ ਯੂਟਿਊਬ ਹੈਗਾ
ਹਾਂਜੀ
ਫੇਸਬੁੱਕ ਹੈਗਾ ਇੰਸਟਾਗ੍ਰਮ ਹੈਗਾ
ਹਾਂਜੀ
ਤੁਸੀਂ ਯ ਤੇ ਰੀਲਾ ਬਣਾਓ ਨਾ ਤੁਸੀਂ ਮਿਹਨਤ ਕਰੋ ਤੁਸੀਂ ਵੀ ਅਮੀਰ ਹੋ ਸਕਦੇ ਹੋ
ਤੇ ਅੱਜ ਕਲ ਲੋਕੀ ਉਹੀ ਇਹਨਾਂ ਤੋਂ ਅਮੀਰੇ ਨੇ ਯੂਟਿਊਬ ਤੇ ਬਲੋਗ ਵਗੈਰਾ ਪਾਉਂਦੇ ਨੇ
ਹਮ ਹਮ ਤੁਸੀਂ ਵੇਖਦੇ ਨੀ ਕਿੰਨੇ ਗ਼ਰੀਬ ਬੱਚੇ ਸਫਲਤਾ ਹੋ ਜਾਂਦੀ ਹੈ ਫਾਲੋਅਰ ਵੱਧ ਜਾਂਦੇ ਨੇ ਉਹਨਾਂ ਦੇ ਮਿਹਨਤ ਕਰਕੇ
ਹਾਂ ਫੇਰ ਫੋਨ ਲੈਂਦੇ ਨੇ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਨੇ ਪਾਉਦੇ ਰਹਿੰਦੇ ਨੇ ਕਿਸਮਤ ਮਿਲਦੀ ਹੈ ਫੌਲੋਅਰ ਵੀ ਵੱਧਦੇ ਰਹਿੰਦੇ ਨੇ ਬਸ ਫੇ ਹੌਲੀ-ਹੌਲੀ ਕਰਕੇ ਵਾਇਰਲ ਹੋ ਜਾਂਦੇ ਨੇ ਫੇਰ ਪੈਸੇ ਆਣੇ ਸ਼ੁਰੂ
ਬ ਫਿਰ ਤਰੱਕੀ ਹੋ ਜਾਂਦੀ ਗੱਲ ਪ੍ਰਮ ਫੇਰ ਉਹਨਾਂ ਨੂੰ ਉਹ ਮਿਲਦੇ ਨੇ ਨਾ ਬੜੇ ਪ੍ਰਮੋਸ਼ਨ ਵਾਸਤੇ ਕਦੀ ਕੋਈ ਪ੍ਰਮੋਸ਼ਨ ਕਰਾ ਰਿ ਕਦੀ ਕੋਈ
ਹਾਂ ਪ੍ਰਮੋਸ਼ਨ ਵਾਸਤੇ ਕੋਲ ਆਉਂਦੀ ਹੈ ਫੇਿਰ ਉਹਨਾਂ ਨੂੰ ਕਿ ਬਾਈ ਸਾਡੀ ਚੀਜ਼ ਦੀ ਐ ਪ੍ਰਮੋਸ਼ਨ ਕਰੋ ਤੁਸੀਂ ਇੰਨੇ ਪੈਸੇ ਲੈ ਲੈਣਾ ਫਿਰ ਐਡਵਰਟਾਈਜ਼ ਵੀ ਕਰ ਦਿੰਦੇ ਨੇ ਹਰ ਚੀਜ਼ ਹਾਂ
ਹਾਂਜੀ ਹਾਂਜੀ
ਫਿਰ ਬੰਦਾ ਕਿਸਮਤ ਵੀ ਚੱਲਦੀ ਹੈ ਨਾਲ ਦਿਮਾਗ ਵੀ ਚੱਲਦਾ ਬੰਦੇ ਦਾ ਵੀ
ਹੋਈ ਪਤਾ ਕੀ ਜੇ ਬੰਦੇ ਨੇ ਸਕਿੱਲ ਸਿੱਖੀ ਦੀ ਹੈ ਨਾ ਫਿਰ ਮਾਰ ਨਹੀਂ ਖਦਾ ਬੰਦਾ
ਕਿਤ ਕੀ ਅੱਜ ਕੱਲ ਦੁਨੀਆਂ ਕਮ ਹੈ ਨਾ ਜ਼ਿਆਦਾਤਰ ਸਕਿੱਲ ਦੇਖਿਆ ਜਾਂਦਾ ਬੰਦੇ ਦਾ ਗੱਲ ਤਾਂ ਪੜ੍ਹਾਈਆਂ ਪੜੂਈਆਂ ਦੇ ਜਿਹੜੇ ਰੱਟੇ ਮਾਰਦੇ ਨੇ ਉਹ ਨਹੀਂ ਚੱਲਦੇ ਸਕਿੱਲ ਵੇਖੀ ਜਾਂਦੀ ਹੈ ਮੇਨ
ਜੀ ਪਤਾ ਕੀ ਹੈ ਜੀ ਜੋ ਅਸਲੀ ਮੁੱਦਾ ਹੁੰਦਾ ਨਾ ਪੜ੍ਹਾਈ ਦਾ ਉਹ ਪੈਸੇ ਕਮਾਉਣ ਦਾ ਉਹ ਕਦੇ ਵੀ ਸਕੂਲ ਵਾਲੇ ਨੂੰ ਪੜ੍ਹਾਦੇ ਕਿੱਦਾਂ ਪੈਸਾ ਕਮਾਣਾ ਹੈ ਕੀ ਕਰਨਾ ਹੈ ਉਹਨੇ ਬਸ, ਐਜੂਕੇਸ਼ਨ ਦੱਸਣੀ ਬਸ ਇਹ ਨੀ ਦੱਸਣਾ ਕਿ ਪੈਸਾ ਕਿੱਦਾਂ ਕਮਾਣਾ ਹੈ। ਤੁਸੀਂ ਏਦਾਂ ਸ਼ੁਰੂ ਕਰਨਾ ਬਿਜਨਸ,
ਮੈਂ ਬਸ ਬੱਚੇ ਪੜ੍ਹਾਉਣੇ ਨੇ ਪਾਸ ਕਰਾਣੇ ਨੇ, ਤੇ ਅੱਗੇ ਭਜਵਾ ਦੇਣੇ ਇਹਨੇ ਅੱਗੇ ਫਿਰ ਕਹਿੰਦੇ ਨੇ ਕਿ ਬੱਚਾ ਆਪ ਹੀ ਵੇਖੇ ਆਪਣਾ ਕਾਰੋਬਾਰ ਕਿਵੇਂ ਸੈਟ ਕਰਨਾ ਹੈ ਕੀ ਕਰਨਾ, ਕੀ ਨੀ ਕਰਨਾ
ਹੂੰ, ਬਸ ਬਸ ਇਹ ਨੀ ਸਿਖਾਂਦੇ ਕਿ ਪੈਸਾ ਕਿੱਦਾਂ ਕਮਾਣਾ ਸਕੀਲ ਕਿੱਦਾਂ ਸਿਖਣੀ ਨਹੀਂ ਹੈ। ਅੱਗੇ ਕਿੱ ਕੀਤਾ ਵਧਣਾ ਬਿਜ਼ਨਸ,
ਗੱਲ ਹੈ ਬੱਚੇ ਕੰਪਿਊਟਰ ਕਲਾਸ ਵੀ ਬੜੀ ਜੁਆਇਨ ਕਰਦੇ ਨੇ,
ਉਹੀ ਤੇ ਭਾਜੀ ਉਹਨਾਂ ਨੂੰ ਨੌਕਰੀ ਕੀ ਮਿਲਦੀ ਹੈ ਉਹ ਬਿੱਲ ਕੱਟਣ ਦੀ, ਦਸ ਪੰਦਰਾਂ ਹਜ਼ਾਰ ਦੀ ਬਸ ਚਲੋ ਜੀ
ਬਈ ਬੈਂਕ ਲੱਗ ਜਾਂਦਾ ਹੈ ਕੋਮਰਸ ਵਾਲਾ ਸਟੂਡੈਂਟ ਹੈ ਉਹਨੂੰ ਵੀ ਐਨੀ ਮਿਲ ਜਾਂਦੀ ਹੈ ਪੰਦਰਾਂ ਵੀਹ ਹਜ਼ਾਰ ਬਸ
ਪਤਾ ਕੀ ਹੈ ਜੀ ਸੋਸ਼ਲ ਮੀਡੀਆ ਚ ਹੈਗੀ ਪਾਵਰ ਈ ਕੋਮਰਸ ਤੁਹਾਨੂੰ ਪਤਾ ਪਲੈਟਫੋਮ ਹੈਗਾ ਇੱਕ ਈ ਕੋਮਰਸ ਉੱਥੋਂ ਬੰਦਾ ਕਰੋੜਾਂ ਰੁਪਏ ਕਮ ਰਿਹਾ
ਮੰਨੇ ਨੂੰ ਬਸ ਦਿਮਾਗ ਹੋਣਾ ਚਾਹੀਦਾ ਤੇ ਸਕਿੱਲ ਹੋਣੀ ਚਾਹੀਦੀ ਹੈ ਉਹ ਕੰਮ ਦੀ ਜਿਹੜੀ ਉਹ ਕਰ ਰਿਹਾ ਬੜਾ ਵਧੀਆ ਪ੍ਰੋਫਿਟ
ਬਿਲਕੁਲ ਜੀ
ਬੰਦਾ ਮਾਰ ਨੀ ਖਾਂਦਾ, ਸੈਟ ਹੋ ਜਾਣਾ ਇੱਕ ਵਾਰ,
ਭਾਜੀ ਹਰ ਬੰਦੇ ਦਾ ਦਿਮਾਗ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਮਾਈਡ ਸੈਟ ਵਧੀਆ ਬਣਾਣਾ ਪੈਂਦਾ।
ਹੂੰ,
ਮਾਈੰਡਸੈਟ ਬਣਾਉਣ ਵਾਸ ਬੜਾ ਦਮ ਚਾਹੀਦਾ ਭਾਅ ਜੀ,
ਸਹੀ ਰਹਦੇ ਬੜੀ ਮਿਹਨਤ ਕਰਨੀ ਚਾਹੀਦੀ ਹੈ।
ਪਤਾ ਕੀ ਜੀ ਅਜ-ਕਲ ਦੇ ਜਿਹੜੇ ਮਿਡਲ ਕਲਾਸ ਬੰਦੇ ਹੈਗੇ ਨਾ ਉਹ ਬਚਾਰੇ ਫਸੇ ਦੇ ਨੇ, ਔ ਫਸੇ ਕਿਵੇਂ ਹੋਏ ਨੇ, ਉਹਨਾਂ ਦੇ ਖਰਚੇ ਬੰਦੇ ਹੋਏ ਨੇ, ਅਗਰ ਉਹ ਨੌਕਰੀਆਂ ਹੀ ਕਰ ਸਕਦੇ ਨੇ ਨੌਕਰੀ ਛੱਡਣਗੇ ਤੇ ਉਹਨਾਂ ਦੇ, ਘਰ ਦਾ ਖਰਚਾ ਨੀ ਚੱਲੇਗਾ।
ਵੀਹ ਕੁ ਹਜ਼ਾਰ ਕਮਾ ਰਹੇ ਨੇ, ਉਹਨਾਂ ਨੂੰ ਪਤਾ ਹੈ ਬਈ ਇਸ ਹਿਸਾਬ ਨਾਲ ਖਰਚਾ ਕਰਨਾ, ਤਾਂ ਉਹ ਵੀਹ ਹਜ਼ਾਰ ਪੂਰੇ ਹੋਣਗੇ।
ਕੋਈ ਗੱਲ ਹੈ ਨਾ ਜੀ ਹੁਣ ਉਹ ਅਗਰ ਰਿਸਕ ਲੈਣਗੇ ਬਿਜਨਸ ਦਾ, ਉਹਨਾਂ ਵਾਸਤੇ ਬੜੀ ਔਖੀ ਗੱਲ ਹੈ।
ਬੜੀ ਅੱਛੀ ਗੱਲ ਹੈਗੀ ਏ।
ਹ
ਉਹ ਪਤਾ ਅੱਗੇ ਨਿਕਲਨ ਨਿਕਲਨ ਨੂੰ ਪੈਸੇ ਮੇਰੇ ਕੋਲ ਉਹ ਕਰਦਾ ਹੀ ਨਹੀ ਰੀਸ ਫੇਰ ਬੜਾ ਰਖਾ ਲੈਂਦਾ।
ਬਿਲਕੁਲ ਜੀ ਬਿਲਕੁਲ। ਇਹਂ ਤਾਂ ਬੜੇ ਘੱਟ ਲੋਕ ਹੁੰਦੇ ਨੇ ਜਿਹੜੇ ਲੰਘ ਜਾਂਦੇ ਨੇ ਇਸ ਚੀਜ਼ ਚੋਂ।
ਹੂੰ।
ਜਿਹਨਾਂ ਦਾ ਬੜੇ ਅੰਦਰ ਦਾ ਦਮ ਹੁੰਦਾ, ਜਿਹਨਾਂ ਨੂੰ ਰਿਸਕ ਲੈਣ ਦਾ ਦਮ ਜਿਹਦੇ ਅੰਦਰ ਰਿਸਕ ਲੈਂਦਾ ਦਮ ਏਨਾ ਉਹ ਮਾਰ ਨਹੀਂ ਖਾਂਦਾ ਕਦੀ।
ਸਹੀ ਗਲ ਏ, ਜਿਹੜਾ ਰਿਸਕ ਲੈਂਦਾ ਨਾ ਬਿਜਨਸ ਚ ਉਹ ਬੰਦਾ ਕਾਮਯਾਬ ਹੈਗਾ।
ਬਸ ਰਿਸਕ ਲੈਣ ਆਸਤੇ ਨਾ ਦਿਮਾਗ ਵੀ ਚਾਹੀਦਾ ਹੈ। ਸਟਰੈਟਜੀ ਵੀ ਚਾਹੀਦੀ, ਮਾਈੰਡਸੈਟ ਵੀ ਚਾਹੀਦਾ ਹਰ ਚੀਜ਼ ਇੱਕਦਮ ਪ੍ਰੋਪਰ ਚਾਹੀਦਾ।
ਸਹੀ ਗੱਲ ਏ, ਨ ਆਪਣਾ ਮਤਲਬ ਜਾ ਲਾ ਦਿੰਦਾ ਫੇਰ ਕੰਮ ਤੇ ਆਪਣੇ ਕੰਮ ਤੇ ਅਪਨੇ ਪੂਰੀ ਜਾਨ ਲਾ
ਬਿਲਕੁਲ ਜੀ ਬਿਲਕੁਲ। ਇਹੀ ਗੱਲ ਹੈਗੀ ਭਾਜੀ ਬੰਦਾ ਜਿੰਨੀ ਸਕੀਮ ਸਿੱਖੇ ਓਨਾ ਫਾਇਦਾ ਹੈਗਾ।
ਤਾਂ ਪੜਾਈਆਂ ਚ ਕੁਛ ਰਹਿ ਨਹੀਂ ਗਯਾ ਸਕਿਲ ਉੱਪਰ ਕੰਮ ਚੱਲਦਾ ਵਾ
ਨੌਕਰੀਆਂ ਚ ਕੁਛ ਨੀ ਰੱਖਿਆ ਕੋਈ ਫਿਊਚਰ ਨਹੀਂ ਹੈ ਨਾ ਜੀ ਨੌਕਰੀ ਇੱਕ ਚੀਜ਼ ਬਾਰ ਬਾਰ ਕਰੀਗਾ ਬੰਦਾ। ਬਿਜਨਸ ਇਹ ਤੇ ਹੈਗਾ ਨਾ ਜੀ ਚਲੋ ਜੀ ਜਿੰਨਾ ਵਧਾਓਗੇ ਓਨਾ ਫਾਇਦਾ ਹੈਗਾ ਬਿਜਨਸ
ਹੂੰ ਹਲੇ ਠੀਕ ਹੈ ਤੁਹਾਡੇ ਨੇ ਓਕੇ। ਠੀਕ ਏ ਸਸਿ ਸ਼੍ਰੀ ਕਾਲ ਜੀ।